ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤ ਸ੍ਰੀ ਕਾਲ। ਹੋਰ ਸੁਣਾਓ, ਕੀ ਹਾਲ ਚਾਲ ਏ? ਵਦੀਆ ਤੁਸੀਂ ਦੱਸੋ, ਠੀਕ ਠਾਕ ਔ।
ਹਾਂਜੀ ਹਾਂ, ਸਭ ਵਧੀਆ ਤੁਸੀਂ ਦੱਸੋ।
ਬਸ ਬਿਲਕੁਲ ਵਧੀਆ, ਘਰ ਠੀਕ ਠਾਕ ਸਾਰੇ।
ਹੂੰ ਹੂੰ, ਚੜ੍ਹਦੀ ਕਲਾ
ਉਹ ਸੁਣਾ, ਕੀ ਕਰਦੇ ਸੀ?
ਕੁਛ ਨੀ ਬਸ, ਬੇਲੇ ਬੈਠੇ ਸੀਗੇ ਫਰੀਆਂ ਹਾਂ ਬਿਲਕੁਲ
ਹੂੰ-ਹੂੰ, ਵੈਸੇ ਕੀ ਕਰਦੇ ਹੋ ਤੁਸੀਂ ਆਪਦੇ ਲਾਈਫ ਦੇ ਵਿੱਚ?
ਸਟੱਡੀ ਕਰਦੀ ਹਾਂ
ਕਿਸ ਚੀਜ ਦੀ
ਬੀ ਸੀ ਏ
ਉਹ ਕਾਦੇ ਵਾਸਤੇ ਹੁੰਦੇ?
ਇਹ ਅਪਣੀ ਬੈਂਕਿੰਗ ਵੀ ਹੁੰਦੀ ਆ ਅਕਾਉਂਟੈਂਟ?
ਅੱਛਾ, ਬੈਂਕਿੰਗ ਦੇ ਵਿੱਚ ਕੰਮ ਕਰਨਨਾ ਤੁਸੀਂ।
ਹੂੰ-ਹੂੰ
ਠੀਕ-ਠੀਕ ਚਲੋ ਵਧੀਆ। ਰਹਣੇ ਕਿੱਥੋਂ ਦੀ ਵੈਸੇ?
ਘਰੇ
ਘਰ ਨਾ ਕੋਈ ਜਗ੍ਹਾ ਹੋਣੀ, ਕੋਈ ਸ਼ਹਿਰ, ਸਿਟੀ
ਹੀ-ਹੀ, ਪਟਿਆਲੇ ਚ ਪਿੰਡ ਪੈਂਦਾ।
ਅੱਛਾ-ਅੱਛਾ ਠੀਕ ਹੈ, ਫਿਰ ਤਾਂ ਚੰਡੀਗੜ੍ਹ ਨੇੜੇ ਤੁਹਾਡੇ।
ਚੰਡੀਗੜ੍ਹ ਦੋ ਕਿਲੋ ਨਹੀਂ, ਦੋ ਘੰਟੇ ਲਾਗਦੇ ਨੇ।
ਅੱਛਾ, ਹੁਣ
ਕਿਵੇਂ-ਕਿਵੇਂ? ਤੁਹਾਡੀ ਆਵਾਜ਼ ਕਟ ਗਈ। ਹੈਲੋ
ਹੈਲੋ।
ਹਾਂਜੀ-ਹਾਂਜੀ
ਆਵਾਜ਼ ਆਉਂਦੀ।
ਹਾਂਜੀ -ਹਾਂਜੀ ਆਂਦੀ ਏ,
ਹੂੰ, ਮੈਂ ਕਿਹਾ ਰੋਕ ਗਾਰਡਨ ਗਏ ਹੋ ਚੰਡੀਗੜ੍ਹ ਕਦੇ?
ਇੱਕ ਵਾਰੀ ਗਈ ਆ।
ਅੱਛਾ ਜੀ, ਵੇਖਿਆ?
ਵੇਖਿਆ
ਕੀ ਕੁੱਛ ਪਤਾ ਤੁਹਾਨੂੰ ਉਹਦੇ ਬਾਰੇ? ਕਦੋਂ ਬਣਿਆ ਸੀ ਰੋਕ ਗਾਰਡਨ?
ਰੋਕ ਗਾਰਡਨ ਆਪਣਾ ਬਣਿਆ ਸੀ ਉੱਨੀ ਸੌ ਸਤਵੰਜਾ?
ਹਾਂਂ ਉਹਨਾ ਬਣਦੀ ਬੜੀ ਘੈਟ ਜਗ੍ਹਾ ਹਨਾ ਵੈਸੇ ਓ ਘੁੰਮਣ ਫਿਰਨ ਵਾਸਤੇ
ਅ ਉਹਦੇ ਵਿੱਚ ਜ਼ਿਆਦਾਤਰ ਨਾ, ਉਹ ਇਆ ਭੁੱਲਣ ਭੁਲਈਆ ਜਿਆ।
ਹਾਂ, ਉਹ ਵੀ ਆ ਲੇਕਿਨ ਉਹ ਜਿੰਨੀਆਂ ਵੀ ਚੀਜ਼ ਬਣੀ ਆ ਸਾਰੀ ਪੁਰਾਣੀਆਂ ਚੀਜ਼ਾਂ ਤੋਂ ਬਣੀ ਹੋਈ।
ਸ਼ੀਸ਼ੇ ਵਗੈਰਾ ਦੇ ਟੁਕੜੇ, ਚੂੜੀਆਂ ਤੇ ਹੋਰ ਪੱਥਰ ਵਗੈਰਾ ਹੋ ਗਏ
ਹੂੰ ਹਮਮ। ਜਗ੍ਹਾ ਹੈ ਵੀ ਬਹੁਤ ਜ਼ਿਆਦੀ। ਬੰਦਾ ਘੁੰਮਦਾ-ਘੁੰਮਦਾ ਥੰਕ ਜਾਂਦਾ ਉਹਦੇ ਤੇ। ਮੰਨ ਕੇ ਚਲੋ ਕੋਈ ਤੀਹ ਚਾਲੀ ਕਿੱਲੇ ਬ ਜਗਾਾ ਉਹਦੇਤੇ
ਉਹਹਦੇ ਚ ਤਾਂ ਨਿਕਲਣਾ ਬੜਾ ਮੁਸ਼ਕਿਲ ਹੈ।
ਹੂੰ ਪਰ ਜਦੋਂ ਬੰਦਾ ਉਹਨੂੰ ਸਟਾਰਟ ਕਰਦਾ, ਇੰਟਰਸਟਿੰਗ ਜਗ੍ਹਾ ਬਣ ਗਈ ਪੋਰੀ।
ਸ਼ੁਰੂ-ਸ਼ੁਰੂ ਚ ਹੁੰਦਾ ਬਟ ਜਿਹਨੇ ਪਹਿਲਾਂ ਵੇਖਿਆ ਹੋਇਆ, ਉਹਨੂੰ ਦੂਜੀ ਵਾਰੀ ਇੰਟਰਸਟਿੰਗ ਨੀ ਲੱਗਦੀ।
ਉਹ ਤੇ ਹੈਗਾ ਹੀ। ਕਿਉਂਕਿ ਜਿਹੜੀ ਚੀਜਾਂ ਆਪਾਂ ਫਸਟ ਟਾਈਮ ਵੇਖਦੇ ਹੋ। ਉਹ ਫਿਰ ਇੰਟਰਸਟਿੰਗ ਤਾਂ ਲੱਗਣੀ ਫਰਕ ਤਾਂ ਹੁੰਦਾਈ
ਸਹੀ ਐ।
ਹੂੰ, ਝਰਨੇ ਵਗੈਰਾ ਬੜੇ ਬਣੇ ਹੋਏ ਇੱਥੇ ਪਾਣੀ ਵਗੈਰਾ ਦੇ।
ਉਹ ਅੰਦਰੋਂ ਅੰਦਰ ਹੀ ਨੇ ਬਾਹਰ ਨੀ ਹੈਗੇ।
ਹਮ, ਮੈਨੂੰ ਤੇ ਇਹ ਵੀ ਪਤਾ ਲੱਗਿਆ ਵੀ ਅਠਾਰਾਂ ਸਾਲ ਤੱਕ, ਕਹਿੰਦੇ -ਕਹਿੰਦੇ ਵੀ ਪਤਾ ਲੱਗ ਤੱਕ ਨੀ ਲੱਗਣ ਦਿਤਾ ਵੀ, ਇਹ ਬਣਦਾ ਪਿਆ ਇਹ ਚੀਜ਼।
ਇਹ ਜੀ ਦੇਖੋ, ਟੈਕਨੋਲਜੀ ਹੈ ਇਹ ਇੱਕ ਤਰ੍ਹਾਂ ਦੀ।
ਹੂੰ, ਇਹ ਤੇ ਹੈਗਾ ਈ।
ਹੋਰ ਦੱਸੋ, ਤੁਸੀਂ ਇਹਦੇ ਵਿੱਚ ਉਹ ਵੀ ਵੇਖ- ਤੁਸੀਂ ਇਹਦੇ ਅੰਦਰ ਉਹ ਵੀ ਵੇਖਿਆ ਜਿਹਦੇ ਵਿੱਚ ਕਲਚਰ ਬਾਰੇ ਵੀ, ਆਪਣਾ ਮੂਰਤੀਆਂ ਵਗੈਰਾ ਬਣੀਆਂ ਹੋਈਆਂ ਨੇ।
ਸਾਰੇ ਬਣਿਆ ਓਥੇ ਥੋੜਾ ਜਾ ਮਤਲਬ ਲਾਈਟਿੰਗ ਘਾੱਟ ਹੁੰਦੀ ਆ ਅਲੱਗ-ਅਲੱਗ ਤਰਾ ਦੀ ਲਾਈਟਿਗ ਵਗੈਰਾ ਕੀਤੀ ਓਈ ਏ ਐਦਾ
ਹਾਂਜੀ, ਹਾਂਜੀ ਤੇ
ਅੰਦਰ ਲਾਸਟ ਦੇ ਵਿੱਚ ਜਾ ਕੇ ਇੱਥੇ ਪੀਂਘਾਂ ਵਗੈਰਾ ਬਹੁਤ ਜ਼ਿਆਦਾਆਂ ਹੁੰਦੀਆਂ, ਬਹੁਤ ਜ਼ਿਆਦਾ ਖੁੱਲ੍ਹਾ ਏਰੀਆ ਉੱਥੇ। ਉਥੇ ਬੋਤ ਜ਼ਿਆਦੀਆ ਪਈਆਂ ਏਰੀਆ ਹਮਮ ਤੇ ਛੋਟੀਆਂ-ਛੋਟੀਆਂ ਪਹਾੜੀਆਂ ਬਣੀਆ ਹੋਈਆਂ। ਜਿਵੇਂ ਅਪਾਂ ਅਡਵੈਂਚਰ ਵਗ ਅਡਵੈਂਚਰ ਟਾਈਪ ਓ ਜਾਂਦਾ ਓਥੇ
ਹਾਂਜੀ-ਹਾਂਜੀ।
ਉੱਥੇ ਜਾ ਕੇ ਲੱਗਦੇ ਨੇ ਬੰਦਾ ਚੰਡੀਗੜ੍ਹ ਦੇ ਵਿੱਚ,
ਓਹ ਅਲੱਗ ਜੀਤ ਹੋ ਗੀ ਜਿਵੇਂ ਅਪਾਂ ਰੈਜਿਸਟੇਸ਼ਨ ਤੇ ਨੀ ਪੋਨ ਜਾਂਦੇ ਹੁੰਦੇ
ਹੂੰ।
ਜਿੱਥੇ ਝਰਨੇ ਵਗੈਰਾ ਬਣੇ ਹੋਏ ਨੇ ਓਥੇ ਇਹ ਚੀਜ਼ ਲੱਗਦੀ ਆ
ਹਮ ਬਹੁਤ ਜ਼ਿਆਦਾ ਵਧੀਆ ਲੱਗਦਾ ਸਿਸਟਮ ਉੱਥੇ
ਤੁਹਾਨੂੰ ਪਤਾ, ਉੱਥੇ ਮਿਰਰ ਵੀ ਨੇ। ਹੀ ਹੀ
ਓ ਨਈ ਮੇਰੇ ਨੀ ਮੈਨੂੰ ਯਾਦ ਆ।
ਜਦੋਂ ਅੰਦਰ ਐਂਟਰੀ ਕਰਦੇ ਆ ਤਾਂ ਉੱਥੇ ਕਮੇਰਾ ਮਿਰਰ ਨੇ ਜਿਹਦੇ ਵਿੱਚ, ਕਿਸੇ ਚ ਆਪਾਂ ਲੰਬੇ ਵਿਖਦੇ ਆ, ਕਿਸੇ ਚ ਆਪਾਂ ਮੋਟੇ ਵਿਖਦੇ ਹਾਂ ਕਿਤੇ ਅਸਥੈਟਿਕ-ਅਸਥੈਟਿਕ।
ਹੂੰ। ਤੇ ਜਿਹੜੀਆਂ ਜਦੋਂ ਆਪਾਂ ਇਹਨੂੰ ਚੱਲਦੇ ਜਾਣਾ ਅੱਗੇ-ਅੱਗੇ, ਜਿਵੇਂ-ਜਿਵੇਂ ਜਾਂਦੇ ਆ ਆਪਾਂ ਜਿੰਨੀਆਂ ਦੀਵਾਰਾਂ ਸਾਰੀਆਂ ਪੱਥਰੀਲੀਆਂ ਬਣੀਆਂ ਹੋਇਆਂ ਪੱਥਰ ਦੀਆਂ। ਪਹਾੜੀ ਪੱ ਹਿਸਾਬ ਨਾਲ
ਹਾਂਜੀ-ਹਾਂਜੀ।
ਹੂੰ, ਤੇ ਜਿਨੇ ਨੇਕ ਦਰਵਾਜ਼ੇ ਓ ਬੋਤ ਛੋਟੇ-ਛੋਟੇ ਨੇ। ਜਿਨਾਂ ਦੀ ਹਾਈਟ ਜਆਦਾ ਓਨਾ ਨੂੰ ਥੱਲੇ, ਥੱਲੇ ਝੁੱਕ ਕੇ ਲਗਣਾ ਪੈਂਦਾ ਓਨਾ ਨੂੰ।
ਹੂੰ, ਕੁੜੀਆਂ ਵਾਸਤੇ ਓ ਚੀਜ਼ ਸਈ ਵੈਹੇ ਹਾਈਟ ਘਾੱਟ ਹੁੰਦੈ
ਮੈਨੂੰ ਲੱਗਦਾ ਤੁਸੀ ਗਏ ਮੈਨੂੰ ਲੱਗਦਾ ਤੁਸੀਂ ਗਏ ਓ
ਮੈ ਜਾ ਕੇ ਆਏਆ ਮੈ ਇਕ ਗੇਆ ਮੈ ਤਾਨੂੰ ਦਸੇਆ ਤੇ ਐ
ਜ਼ਿਆਦੀ ਦੂਰ ਨੀ ਆਏ, ਚੰਡੀਗੜ ਸੁਕਨਾ ਲੇਕ ਨੇ ਓਦੇ ਨੇੜੇ ਈ ਆ
ਹਾਂਜੀ, ਐ ਤਾ ਨੇੜੇ ਈ ਐ ਸੁਖਨਾ ਲੇਕ ਦੇ।
ਨਾ ਕੋਈ ਇਨਾਂ ਦੀ ਕੋਈ ਇੰਨੀ ਫੀਸ ਐ ਨਾ ਕੁਛ ਕੋਈ ਤੀ ਚਾਲੀ ਰੱਪੇ ਪਰ ਬੌਤ ਬੋਤ ਜਾਦਾ ਜਣੇ ਆਓਦੇ, ਬੋਤ ਜਾਦਾ ਜਣੇ ਓਥੇ
ਐਨੇ ਵੀ ਨੀ ਆਨਦੇ ਹੈਗੇ, ਹੋਨ ਤਾਂ ਘਾੱਟ ਗੇਆ ਐਦਾ ਸੀਜ਼ਨ
ਗਰ ਗਰਮੀ ਦੇ ਹੇਸਾਬ ਨਾਲ ਹੋਗਯਾ ਹੁਣ ਗਰਮੀ ਹੋ ਗਈ ਹੁਣ
ਹੂੰ, ਬੱਚੇਆਂ ਲਈ ਵਦਿਆ ਯਾ ਜੇ ਬੱਚੇਆਂ ਨੂ, ਬੱਚੇਆਂ ਨੂੰ ਕੁਮਾ ਕੇ ਲੈ ਕੇ ਆਣਾ ਪਵੇ ਤਾਂ ਬੋਤ ਬੈਸਟ ਥਾਂਯਾ।
ਘੱਰਾਂ ਬੱਚੇਆਂ ਨੂੰ ਟੋਰਨਾ ਵੀ ਐਨਾ ਜਰੂਰੀ, ਓ ਇਨੇ ਛਿਆਲੀ ਕਿਲਿਆਂ ਦੇ ਵਿਚ ਘੁੰਮਣਾ ਕੋਈ ਛੋਟੀ ਗਾੱਲ ਆ
ਹਾਏ, ਤੁਸੀ ਓਥੇ ਗਏ ਓ ਕਦੇ ਅ ਜੂ ਚ, ਜੂ ਚ ਵੀ ਏਈ ਸਿਸਟਮ ਐ। ਐਨਾ ਤੁਰਨਾ ਪੈਂਦਾ
ਨਈ, ਮੈ ਨੀ ਗੇਆ ਜੂ ਦੇ ਵਿੱਚ ਕਦੇ ਵੀ।
ਮੈਂ ਗਈ ਸੀ, ਬੋਤ ਜ਼ਿਆਦਾ ਤੁਰਨਾ ਪੈਂਦਾ ਓਥੇ ਵੀ
ਹੂੰ, ਹੂੰ। ਚਲੋ ਵਦਿਆ। ਓਥੇ ਤੇ ਚਲੋ ਅਲੱਗ-ਅਲੱਗ ਜਾਨਵਰ ਹੁ ਇੱਥੇ ਵੀ ਜਾਨਵਰ ਹੈਗੇ ਆ, ਰੋਕ ਗਾਰਡਨ ਦੇ ਵਿੱਚ ਵੀ
ਰੋਕ ਗਾਰਡਨ ਚ ਤਾਂ ਮੱਛੀਆਂ ਰੱਖੀਆ ਹੋਈਆਂ ਨੇ, ਓਨਾ ਨੇ ਤੇ ਸਨੇਕ ਨੇ ਵਾਈਟ ਕਲਰ ਦੇ, ਬਲੈਕ ਕਲਰ ਦੇ, ਕੋਡੀਆਂ ਵਾਲੇ
ਹੂੰ, ਅਲੱਗ-ਅਲੱਗ ਤਰਾ ਦੇ।
ਹੋਰ ਕੁਛ ਨੀ ਐ, ਹੋਰ ਤਾਂ ਬਾੱਸ ਏਨਾਂ ਨੇ ਕਲਚਰ ਈ ਏ ਜੜਾ
ਨ ਰੋਕ ਗਾਰਡਨ ਦੇ ਵਿੱਚ ਜ਼ਿਆਦਾਤਰ ਬਣਾਏਆ ਹੋਏਆ ਟੂਰਿਸਟ ਪਲੇਸ ਈ ਏਕ ਸਾਬ ਦਾ ਸੈਲਫੀ ਸਪੋਟ ਵਗੈਰਾ ਬੋਤ ਜਿਆਦੇ ਬਣੇ ਓਏ, ਜਿਥੇ ਫੋਟੋ ਵਗੈਰਾ ਖੇਚ ਸਕਦੇ
ਹਾਂ, ਇਹ ਚੀਜ਼ ਹੈਗੀ ਐ।
ਹੂੰ, ਬੋਤ ਜਾਦੀਆ ਜਗਾ ਬਣਿਆਂ ਓਇਯਾਂ, ਜਿਥੇ ਫੋਟੋਵਾਂ ਖੇਚ ਸਕਦੇ ਅਪਾਂ
ਅ, ਏ ਤਾਂ ਹੈਯਾ ਬੱਟ ਏਦੇ ਚ ਇਤਿਹਾਸ ਦਾ ਕੁਛ ਨੀ ਆ, ਸਿਰਫ ਘੁੰਮਨ ਲਈ ਆ।
ਹੂੰ। ਸਿਰਫ ਘੁੰਮ ਸਕਦੈ, ਜ਼ਿਆਦਾਤਰ ਕਪਲ ਆਓਂਦੇ ਓਥੇ ਘੁੰਮਨ-ਫਿਰਨ। ਫੋਟੋ ਵਗੈਰਾ ਖਿੱਚਨ ਨੂੰ
ਬਟ ਇੱਦੇ ਵਿੱਚ ਹਿਸਟਰੀ ਵਾਰੇ ਕੁਛ ਵੀ ਨੀ ਇਨਾਂ ਨੇ ਕੀਤਾ ਹੋਏਆ।
ਹਮ ਹਮ ਉਹ ਇਸ ਇਸ ਚ ਤਾਂ ਕੁਛ ਵੀ ਨੀ ਹੈ।
ਹੁਣ ਜਿਵੇ ਕਿ ਵਿਰਾਸ ਤੇ ਖਾਲਸਾ ਤੁਸੀ ਵੇਖਿਆ ਹੀ ਹੋਣਾ ਜਿਹਨੂੰ ਅਜੂਬਾ ਕਹਿਦੇ ਨੇ ਉਥੇ ਫਿਰ ਵੀ ਹਿਸਟਰੀ ਬਾਰੇ ਬਹੁਤ ਕੁਛ ਹੈ।
ਹਮ ਹਮ
ਅੰਮ੍ਰਿਤਸਰ ਜਾਵਾਂਗੇ ਉੱਥੇ ਵੀ ਜਲ੍ਹਿਆਂ ਵਾਲੇ ਬਾਗ ਚ ਹਿਸਟਰੀ ਲਈ ਬਹੁਤ ਕੁਛ ਹੈ।
ਇਹ ਤਾਂ ਹੈ। ਪਰ ਇਹ ਇਕ ਸਿਰਫ ਇਹ ਟੂਰਿਸਟ ਪਲੇਸ ਹੈ ਨਾ ਇਹ ਕੋਈ ਹਿਸਟੋਰੀਕਲ ਪਲੇਸ ਨਹੀ ਨਾ ਕੋਈ ਇਹਦਾ-
ਚੰਡੀਗੜ੍ਹ 'ਚ ਏਦਾਂ ਦੀ ਕੋਈ ਹਿਸ ਹਿਸਟਰੀ ਵਾਲਾ ਹੈ ਹੀ ਨਹੀ
ਹਮ ਜਾਂ ਜ਼ਿਆਦਾਤਰ ਸਿਰਫ ਇੱਥੇ ਟੂਰਿਸਟ ਪਲੇਸ ਹੈ ਜਿਹੜਾ।
ਹਾਂ ਕੁਛ ਵੀ ਨੀ ਹੈ ਵੈਸੇ ਇੱਥੇ ਬਸ ਸੁਖਨਾ ਲੇਕ ਤੇ ਆਪਣਾ ਗੁਰਦੁਆਰੇ ਵਗੈਰਾ ਲਾ ਲੋ।
ਹਮ ਰੋਕ ਗਾਰਡਨ ਹੋ ਗਿਆ ਰੋਜ਼ ਗਾਰਡਨ ਹੋ ਗਿਆ।
ਹਾਂਜੀ
ਹੂੰ ਜਾਂ ਫਿਰ ਹੂੰ
ਜਾਂ ਫਿਰ ਅਲੰਟੇ ਹੋ ਗਿਆ।
ਹਾਂ ਉਹ ਤਾਂ ਬਹੁਤ ਜ਼ਿਆਦਾ ਜਾਂਦੇ ਲੋਕ ਤੂੰ ਚੰਡ ਤ ਚੰਡੀਗੜ੍ਹ ਬਣੇ ਇਕ ਹਿਸਾਬ ਦਾ ਉਹਦੇ ਵਾਸਤੇ ਨਾ ਟੂਰਿਸਟ ਵਾਸਤੇ ਟੂਰਿਸਟ ਪਲੇਸ ਹੀ ਉਹ ਕਹਿਣਾ ਇਕ ਹਿਸਾਬ ਦਾ- ਜਿੰਨੇ ਸਾਰੇ ਪੰਜਾਬ ਦੇ
ਹਮ ਹਮ
ਉੱਧਰ ਹੀ ਜਾਂਦੇ ਸਾਰੇ।
ਆਲੰਟੇ ਮਾਲ ਚ ਹੈ ਕੁਛ ਵੀ ਨੀ ਆ ਵੈਸੇ।
ਮ ਤਾਂ ਹੈ ਤੇ ਇਕ ਹਿਸਾਬ ਦਾ ਮੋਲ ਹੀ ਹੈ। ਉਹਦੇ 'ਚ ਹੋਣਾ ਕੀ ਹੈ ਕੁਛ ਵੀ ਨਹੀ। ਘੁੰਮਣ ਨੂੰ ਚਲ ਜੋ ਜਿੰਨਾ ਜਾਣਾ ਜਾ ਸਕਦਾ।
ਸੇਮ- ਸੇਮ ਲੱਗੀ ਜਾਦਾ ਇਹ ਜਿਵੇ ਕ ਪੀਵੀ ਆਰ ਵੇਖਲੋ ਜਾਂ ਓ ਮੈਕਸ ਮਾਲ ਦੇਖਲੋ ਇਹ ਸਾਰੇ ਮਾਲ ਸੇਮ ਸੇਮ ਲੱਗੀ ਜਾਂਦੇ ਨੇ ਵੀ ਜਿਵੇਂ ਵੀ ਸਾਰੇ ਸੇਮ ਸੇਮ ਨੇ।
ਹੂੰ ਇਹ ਤੇ ਹੈ।
ਬ੍ਰਾਂਚਿਸ ਭਾਵੇ ਅਲੱਗ- ਅਲੱਗ ਹੋਣ ਨੇਮ ਅਲੱਗ- ਅਲੱਗ ਹੋਣ ਬਟ ਹੈ ਤਾਂ ਸਭ ਕੁਝ ਸੇਮ ਹੀ ਹੈ।
ਹਮ ਇਹ ਸਬ ਕੁਛ ਸੇਮ ਈ
ਇਹੀ ਚੀਜ਼ ਹੈ ਇਹਦੇ ਚ
ਹੂੰ- ਹੂੰ -
ਹੋਰ ਵੀ ਕਿੱਤੇ ਗਏ ਆ ਚੰਡੀਗੜ੍ਹ।
ਮੈਂ ਸੁਖਨਾ ਲੇਕ
ਸੁਖਨਾ ਲੇਖ ਕਿੰਨੀ ਵਾਰੀ ਜਾਆਏ।
ਮੈਂ ਇੱਕ ਵਨ ਦੋ ਵਾਰ ਗਿਆ ਹੋਵਾਂਗਾ
ਓਕੇ ਉੱਥੇ ਵੀ ਬਸ ਬੋਟਿੰਗ ਦਾ ਹਾਂ ਬੋਟਿੰਗ ਦਾ ਹੀ ਹੈ ਹੋਰ ਕੁਛ ਨੀ ਆ।
ਹਾਂ ਉਹ ਤਾਂ ਬੋਟਿੰਗ ਹੀ ਆ ਪਰ ਉਹ ਵੀ ਬਹੁਤ ਜਿਆਦਾ ਐਕਸਪੈਂਸਿਵ ਆ।
ਹਾਂ ਤਾਂ ਐਕਸਪੈਂਸਿਵ ਹੈ। ਬਟ ਧੁੱਪ 'ਚ- ਬੁਰਾ ਹਾਲ ਹੋ ਜਾਦਾ
ਹਾਂ- ਉਥੇ ਬੋਟਿੰਗ ਦਾ ਜਿਆਦਾ ਤਾਂ ਫ਼ਾਇਦਾ ਹੈ। ਜ ਦੂਜੀ ਬੋਟ ਹੋਵੇ ਇਲੈਕਟ੍ਰਿਕ ਜਾਂ ਦੂਜੇ ਇੰਜਨ ਵਗੈਰਾ ਆਲੀ ਉਹ ਪੈਡਲਾਂ ਵਾਲੇ ਤਾਂ ਬਹੁਤ ਟੈਮ ਲੱਗਦਾ। ਥੱਕ ਜਾਂਦਾ ਉੱਥੇ ਵੀ।
ਲੱਤਾਂ ਦੁਕ ਣ ਲ ਗ ਆ ਜਾਂਦੀਆਂ ਨੇ।
ਹਾਂ ਹੋ- ਮਤਲਬ ਉਥੇ ਉਹ ਕਰੇ ਹੋਰ ਕੀ ਕਰੇ
ਹ ਖੜੇ ਰਹੋ ਇੱਕ ਜਗ੍ਹਾ।
ਹਮ ਦੋ ਇਹ ਦੋਨੋ ਜਗ੍ਹਾ ਜਿਹੜੀ ਰੋਕ ਗਾਰਡਨ ਹੋ ਗਿਆ ਤੇ ਸੁਖਨਾ ਲੇਕ ਇ ਦੋਨਾ ਦੇ ਬੰਦਾ ਬਹੁਤ ਜਿਆਦਾ ਥੱਕ ਜੰਦਾ ਤੁਰ ਤੁਰ ਕੇ- ਵੀ ਰੋਕ ਗਾਰਡਨ 'ਚ ਤੁਰੋ ਰੋਕ ਗਾਰਡਨ 'ਚ ਤੁਰ ਕੇ ਤੇ ਸੁਖਨਾ ਲੈ ਕੇ ਤੇ ਪੈਡਲ ਮਾਰ ਮਾਰ ਕੇ-
ਸਹੀ ਹੈ। ਬਟ ਉਝ ਤਾਂ ਵਧੀਆ ਵੀ ਲਗਦਾ ਬਟ ਜਦੋ ਬੰਦਾ ਥੱਕ ਜੇ ਫੇਰ ਨੇ-
ਹਮ ਹ ਚਲੋ ਠੀਕ ਆ ਫਿਰ ਨਾ ਬਹੁਤ ਰੋਕ ਗਾਰਡਨ ਦਾ ਬਾਕੀ ਫੇਰ ਕਰਾਂਗੇ ਗੱਲਬਾਤ
ਕੋਈ ਨਹੀ-
ਘੱਟ ਜਾਏ ਹੁਣ ਹਮ
ਕਾਲ ਐਂਡ ਨਹੀਂ ਹੋ ਰਹੀ।
ਹਾਂ ਤੁਸੀਂ ਕਰਦੋ
ਨਹੀਂ ਹੁੰਦੀ ਪਈ ਜਦੋਂ
ਕੀ ਚੱਕਰ ਆ।
ਕਲ ਕਿਵੇਂ ਆਣ ਦੇਵੇ।
ਆਈ ਡੋਂਟ ਨੋ ਕੀ ਚੱਕਰ ਪੈ ਰਿਹਾ, ਨੈਟਵਰਕ ਇੱਛੂ ਦਾ ਚੱਕਰ ਪੈ ਰਿਹਾ।